ਹੈਲੋ।
ਹੈਲੋ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਸ ਵਧੀਆ, ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ? ਬਸ-ਬਸ, ਮੈਂ ਵੀ ਵਧੀਆ ਤੁਸੀਂ ਦੱਸੋ? ਹੋਰ, ਕੀ ਕੰਮ ਕੀ ਕਰਦੇ ਸੀ। ਮੈਂ, ਬਸ ਬੈਠੇ ਸੀ, ਗਰਮੀ ਇੰਨੀ ਹੋਈ ਦੀ ਕੀ ਕਰੇ ਬੰਦਾ। ਸਹੀ ਗੱਲ ਹੈ, ਗਰਮੀ -ਗਰਮੀ ਤੇ ਇਨੀ ਹੈ, ਕਿ ਕੋਈ ਕੰਮ ਕਰਨ ਤੇ ਵੀ ਜੀਅ ਨਹੀ ਕਰਦਾ। ਹਾਂ, ਇਹ ਹੁਣ ਬਰਸਾਤਾਂ ਵਿੱਚ ਤੇ ਕੁਛ ਜ਼ਿਆਦਾ ਹੀ ਹੋ ਜਾਂਦਾ, ਇੱਕ ਦਿਨ ਬਾਰਿਸ਼ ਹੁੰਦੀ ਹੈ। ਮੌਸਮ ਠੰਡਾ ਹੁੰਦਾ ਹੈ, ਦੂਸਰੇ ਦਿਨ ਉਹ ਜ਼ਿਆਦਾ ਗਰਮੀ ਹੋ ਜਾਂਦੀ ਹੈ। ਬਿਲਕੁਲ- ਬਿਲਕੁਲ, ਸਹੀ ਗੱਲ ਹੈ। ਇਹ ਮੌਸਮ ਅੱਜ -ਕੱਲ ਫਿਰ ਬੱਚਿਆਂ ਨੂੰ ਵੱਡਿਆਂ ਨੂੰ ਬਿਮਾਰ ਕਰਦਾ ਵਾ। ਇਹੀ ਮੌਸਮ ਖ਼ਰਾਬ ਕਰ ਜਾਂਦਾ, ਗਰਮ ਸਰਰਦ ਹੋ ਜਾਂਦਾ ਨਾ। ਸਹੀ ਗੱਲ ਹੈ। ਬਿਲਕੁਲ- ਬਿਲਕੁਲ ਅੱਜ ਵੀ ਮੌਸਮ ਏਦਾਂ ਆ ਕਿ ਬਾਰਿਸ਼ ਹੂ, ਸਾਡੇ ਵੀ ਏਧਰ ਏਦਾਂ ਹੀ ਆ। ਜੇ, ਥੋੜਾ ਚੜ ਜਿਹਾ ਬਣਿਆ ਹੋਇਆ, ਪਰ ਬਾਰਿਸ਼ ਨੀ ਨਾ ਆਉਂਦੀ, ਪ੍ਰੋਬਲਮ ਤੇ ਇਹੀ। ਗਰਮੀ ਫੁੱਲ ਗਰਮੀ ਓਨੀ ਹੈ। ਇਹ ਨੀ ਕਿ ਝਾੜ ਬਣਿਆਦਾ ਤੇ ਬਾਹਰ ਕੁਛ ਠੰਡੀ ਹਵਾ ਏ ਕੁਛ ਐਸਾ ਕੁਛ ਨੀ ਹੈ। ਪ੍ਰੋਪਰ ਗਰਮੀ ਹੈ, ਬਸ ਲੱਗਦਾ ਪੈ ਕੇ ਬਾਰਿਸ਼ ਆਏਗੀ।
ਹਾ।
ਹਵਾ ਤੇ ਅੱਜ- ਕੱਲ੍ਹ ਆਉਂਦੀਆਂ ਹੀ ਨਹੀਂ ਹਵਾਵਾਂ ਤੇ ਜਿੱਦਾਂ ਖਤਮ ਹੀ ਹੋ ਗਈਆਂ। ਨਾ, ਬਿਲਕੁਲ। ਸਭ ਨੇ ਤੇ ਏਸੀ ਲਗਵਾਏ ਦੇ ਨੇ, ਉਹ ਫੇਰ ਏਸੀਆਂ ਜਿਹੜੇ। ਬਾਹਰ ਗਰਮ ਹਵਾ ਸੁਟਦੇ ਨੇ ਤੇ, ਉਹ ਫਿਰ ਬਾਹਰ ਦਾ ਇਨਵਾਇਰਮੈਂਟ। ਤੇ, ਖ਼ਰਾਬ ਹੁੰਦਾ ਈ ਏ ਸੈਰ ਕਰਨ ਦਾ ਕੋਈ ਹਾਲ ਥੋੜੀ ਹੈਗੀ, ਬੰਦਾ ਰਾਤੀ ਸੈਰ ਕਰਨ ਜਾਵੇ, ਹਾਂ। ਕਿ ਬੰਦਾ ਰਾਤੀ ਪਹਿਲੇ ਲੋਕ ਜਾਂਦੇ ਸੀ, ਰਾਤੀ ਸੈਰ ਕਰਨ ਜਾਣਾ। ਕੀ ਹਾਂ ਬਈ, ਠੰਡੀ- ਠੰਡੀ ਹਵਾ ਬਈ 'ਚ ਲੈ ਕੇ ਆਵਾਂਗੇ। ਹੁਣ ਜਾਓ, ਤੇ ਸਭ ਦੇ ਘਰ ਚਏਸੀ ਲੱਗੇ ਦੇ ਨੇ, ਸੈਰ ਕਰੋ ਤੇ ਹੋਰ ਪਸੀਨੋ -ਪਸੀਨੀੇ ਹੋ ਕੇ ਆ ਜਾਂਦਾ ਬੰਦਾ। ਗਰਮ -ਗਰਮ ਹਵਾ ਸਭ ਦੇਸੀਆਂ 'ਚ ਨਿਕਲਦੀ, ਬਿਲਕੁਲ- ਬਿਲਕੁਲ।
ਪਤਾ ਕੀ
ਪਤਾ ਕੀ ਚੀਜ਼ ਹੈ ਹੁਣ ਤੇ ਲੋਕ ਮਤਲਬ ਜ਼ਿਆਦਾਤਰ, ਸੈਰ ਕਰਦੇ ਹੀ ਨਹੀਂ ਅ। ਅਸੀਂ ਹੋਰ ਕਿਸੇ ਦੀ ਵੀ ਗੱਲ ਕਰੀਏ, ਅਗਰ ਅਸੀਂ ਆਪਣੀ ਗੱਲ ਕਰੀਏ ਨਾ ਹ ਸਾਡਾ ਖੁਦ ਦਾ ਮਤਲਬ ਮਨ ਹੀ ਨਹੀਂ ਕਰਦਾ, ਕਿ ਬਾਹਰਮ ਘੰਮਣੇ ਤੋਂ। ਮੌਸਮ ਅੱਛਾ ਹੋਏ ਠੰਡੀ- ਠੰਡੀ ਹਵਾ ਹੋਏ, ਤੇ ਬੰਦਾ ਨਿਕਲੇ ਵੀ। ਗਰਮੀ 'ਚ, ਏਸੀ ਛੱਡ ਕੇ, ਗਰਮੀਆਂ 'ਚ ਕੋਣ ਜਾਏ ਬਾਹਰ ਸੈਰ ਕਰਨ, ਬੰਦਾ ਕਹਿੰਦਾ ਚਾਰ ਚੱਕਰ ਕਿਚਨ 'ਚ ਕੰਮ ਕਰਨਾ ਵੀ, ਮਤਲਬ ਔਖਾ ਹੋ ਜਾਂਦਾਂ ਜਾਂਦਾ, ਹੂੰ, ਐ ਅੱਜ ਕੱਲ ਕੁਛ ਜ਼ਿਆਦਾ ਹੀ ਗਰਮੀ, ਪੈ ਰਹੀ ਏ। ਸਹੀ ਗੱਲ ਹੈ ਬਹੁਤ ਗਰਮੀ ਏ, ਚਾਹੇ ਬਾਹਰ ਹਲਕੀ ਜਿਹੀ ਮਤਲਬ ਹੂੰ, ਧੁੱਪ ਨੀ ਹੈਗੀ ਪਰ, ਹਵਾ ਨੀ ਐ ਬਿਲਕੁਲ ਵੀ ਧੁੱਪ ਵੀ ਨੀ ਹੈ, ਹਵਾ ਵੀ ਨੀ ਹੈ, ਗਰਮੀ ਵੀ ਪੂਰੀ। ਸਹੀ ਗੱਲ ਐ ਗਰਮੀ ਤੇ ਬੋਹਤ ਪੈ ਰਹੀ ਐ, ਬੋਹਤ ਬੰਦੇ ਬਿਮਾਰ ਹੋ ਰਹੇ ਐ ਗਰਮੀ 'ਚ। ਹਨਾ, ਹੂੰ ਕੱਲ੍ਹ ਮੈਂ ਨਾ ਓ ਅ ਇੱਕ ਮੈਡੀਕਲ ਸਟੋਰ 'ਤੇ ਗਈ ਸੀ, ਦਵਾਈ ਲੈਣ। ਹੂੰ
ਜਿੱਦਾਂ ਥੋੜ੍ਹਾ ਜਿਹਾ ਬਲੱਡ ਪ੍ਰੈਸ਼ਰ ਜਿਹਾ ਨੀ, ਅ ਅੱਪ ਐਂਡ ਡਾਊਨ ਹੁੰਦਾ। ਇੱਦਾਂ ਚੱਕਰ ਜੇ ਆ ਰਹੇ ਸੀ, ਮੈਂ ਮੈਡੀਕਲ ਸਟੋਰ ਤੇ ਗਈ। ਮਤਲਬ ਪੰਦਰਾਂ ਬੰਦੇ ਹੋਣੇ ਆ, ਜੋ ਮਤਲਬ ਦਵਾਈ ਖ਼ਰੀਦਣ ਆਏ ਦੇ ਸੀ।
ਉਰ ਸਭ ਨੂੰ ਸੇਮ ਪ੍ਰੋਬਲਮ, ਬੀਪੀ ਡਾਊਨ। ਕਿਸੇ ਦਾ ਸਿਰ ਦੁਖਦਾ ਹੈ, ਗਰਮੀ ਨਾਲ, ਹਾਂ ਕਿਸੇ ਨੂੰ ਚੱਕਰ ਆਂਦੇ ਐ, ਕਿਸੇ ਨੂੰ ਫੀਵਰ ਐ ਇੰਨਾ ਜਿਆਦਾ, ਹੂੰ ਐ ਤੇ ਬਸ ਇਹਦਾ ਤਾ ਇਲਾਜ ਏ, ਗਲੂਕੋਜ਼ ਦੀ ਪੀਵੀ ਜਾਓ, ਪਾਣੀ ਪੀਵੀ ਜਾਓ ਖੁੱਲਾ। ਜਿਆਦਾ ਵੀ ਪਾਣੀ ਪੀ ਲਓ, ਉਹ ਵੀ ਨੁਕਸਾਨ ਨੁਕਸਾਨ ਐ, ਪੇਟ ਆਫਰ ਜਾਂਦਾ। ਪੇਟ ਆਫ਼ਰ ਜਾਂਦਾ, ਪੇਟ ਦਰਦ ਕਰਦਾ। ਹੂੰ, ਜ਼ਿਆਦਾ ਵੀ ਨਹੀਂ ਕੀਤਾ ਪਰ ਐਵੇ, ਜਿਹੜੇ ਮਤਲਬ ਮਿਹਨਤ ਕਰਨ ਵਾਲੇ ਬੰਦੇ ਆ ਨਾ, ਜਿਨ੍ਹਾਂ ਦੀ ਬੋਡੀ 'ਚੋਂ ਪਸੀਨਾ ਨਿਕਲਦਾ ਉਹ ਤੇ ਪਾਣੀ, ਮਤਲਬ ਬਹੁਤ ਪਾਣੀ ਪੀਣ, ਕਿਉਂਕਿ ਬੋਡੀ 'ਚ ਪਸੀਨੇ ਦੇ ਰਾਹੀਂ ਪਾਣੀ ਨਿਕਲ ਜਾਏਗਾ, ਅੰਦਰ ਪਾਣੀ ਦੀ ਕਮੀ ਹੋ ਜਾਂਦੀ ਐ ਓ ਬਸ ਸਿਰ ਦਰਦ ਹੁੰਦਾ ਡੀਹਾਈਡ੍ਰੇਸ਼ਨ, ਫਿਰ ਸਿਰ ਪੀੜ ਹੋਣ ਲੱਗ ਜਾਂਦਾ, ਬੀ ਪੀ ਲੋ ਡਾਊਨ ਚਲਾ ਜਾਂਦਾ। ਤੇ ਪਹਾੜੀ ਇਲਾਕਿਆਂ ਵਿੱਚ, ਅੱਜ ਕੱਲ੍ਹ ਹੋਰ ਵੀ ਬੁਰਾ ਹਾਲ ਏ ਉੱਥੇ ਬਰਸਾਤਾਂ, ਇੰਨਾ ਪਾਣੀ ਕਿਤੇ, ਪਹਾੜ ਡਿੱਗੇ ਦੇ ਨੇ ਪਰ ਇੱਕ ਚੀਜ਼ ਦੇਖ ਲਓ, ਮਤਲਬ ਜ਼ਿਆਦਾ ਦਾ ਵੀ ਨੁਕਸਾਨ ਐ, ਔਰ ਘੱਟ ਦਾ ਵੀ ਨੁਕਸਾਨ ਨੁਕਸਾਨ ਐ। ਹੁਣ, ਉੱਥੇ ਪ ਇੰਨਾ ਪਾਣੀ ਆਇਆ ਦਾ, ਉਹ ਵੀ ਦੇਖੋ ਨੁਕਸਾਨ ਹਾਂ, ਇਨ੍ਹਾਂ ਪਾਣੀ ਉਹ ਕਰਨ ਕਿਥੇ ਫੇਰ ਉਹ, ਦੂਸਰੇ ਇਲਾਕਿਆਂ 'ਚ ਪਾਣੀ ਫਿਰ ਛੱਡਦੇ ਨੇ, ਕੀ ਕਰਨ ਪਾਣੀ ਦਾ ਬਾਰਿਸ਼ ਦੀ ਵਜ੍ਹਾ ਤੋਂ ਪਾਣੀ ਦਾ ਫਲੋ ਬੜਾ ਜਿਆਦਾ ਹੋ ਜਾਂਦਾ। ਕਾਫੀ ਨੁਕਸਾਨ, ਹੂੰ ਤੇ, ਏਧਰ ਗਰਮੀ ਇਨੀ ਐ। ਪਰ, ਇੱਕ ਸ਼ਹਿਰ 'ਚ ਮਤਲਬ ਤੇ, ਮਸੂਰੀ ਸ਼ਿਮਲੇ ਜਾਣ ਦਾ ਵੀ ਹਾਲ ਨੀ ਐ ਪਰ, ਨਾ ਇੰਸੀਡੈਂਟ ਬੜੇ ਹੁੰਦੇ ਪਏ ਨੇ, ਬੇ ਮਤਲਬ ਅਹ, ਅਗਰ ਕਿਤੇ ਪਹਾੜ ਡਿੱਗੇ ਦੇ ਨੇ ਕਿਤੇ ਕੁੱਛ ਏ ਮੇਰੇ ਖਿਆਲ 'ਚ ਇਸ ਮੌਸਮ 'ਚ ਨਾ ਪਹਾੜੀ ਇਲਾਕੇ 'ਚ ਜਾਣਾ ਹੀ ਨਹੀਂ ਨਾ-ਨਾ, ਇਸ ਮੌਸਮ 'ਚ ਤੇ ਬਿਲਕੁਲ ਨਾ ਜਾਏ ਬੰਦਾ। ਹੁਣ, ਸਾਡੇ ਰਿਲੇਸ਼ਨ ਵਿਚ ਹੈ, ਕੋਈ ਉਹ ਹੇਮਕੁੰਟ ਹੇਮਕੁੰਟ ਸਾਹਿਬ ਗਏ ਦੇ ਨੇ, ਉੱਥੇ ਫਸ ਗਏ ਨੇ, ਉੱਥੇ ਪਹਾੜ ਡਿੱਗ ਸਭ ਬਹੁਤ ਦੁਨੀਆਂ ਫਸੀ ਦੀ ਐ, ਮੈਂ ਕੱਲ ਏਦਾਂ ਈ ਅ ਸ਼ੋਸ਼ਲ ਸ਼ੋਸ਼ਲ ਮੀਡੀਆ ਯੂਜ ਕਰਦੀ ਸੀ ਨਾ, ਫੇਸਬੁਕ, ਹੂ।
ਹਾਂ। ਹੋਏ ਦੀ ਹੈ। ਨਾ ਲੋਕ ਮਤਲਬ ਲੱਖਾਂ ਕਰੋੜਾਂ ਦੇ ਸਮ
ਲੱਖਾਂ ਕਰੋੜਾਂ ਵੀ ਮਤਲਬ, ਲੱਖਾਂ ਸੰਖਿਆ ਹੁੰਦੀਆਂ ਹੂ।
ਜੋ ਲੋਕ ਫਸੇ ਦੇ ਸੀ।
ਫਸੇ ਦੇ ਸੀ। ਹਾਂ, ਤੇ ਕਾਫ਼ੀ ਬੰਦਾ ਫਸਿਆ ਹੋਇਆ, ਉਸ ਪਾਸੇ। ਇਥੇ ਹੇਮਕੁੰਟ ਸਾਹਿਬ ਦੇ ਵੀ ਜਿਵੇਂ ਰਸਤੇ ਖੁੱਲਣ ਨਾ ਬੰਦਾ ਫਟਾਫਟ ਹੋ ਆਏ। ਸਟਾਰਟਿੰਗ ਹੀ ਹੋਈ ਹੈ।
ਸਹੀ ਗੱਲ ਹੈ।
ਸਹੀ ਗੱਲ ਹੈ। ਤੇ ਫਟਾਫਟ ਚੱਲ ਜਾਓ, ਅਗਰ ਇਸਸ ਮੌਸਮ ਵਿਚ ਜਾਓ ਇੱਕ ਤੇ ਪਾਣੀ ਮਤਲਬ ਸ਼ੂਜ ਦੇ ਅੰਦਰ ਪਾਣੀ ਚਲਾ ਜਾਂਦਾ ਹੈ। ਪੈਰ ਗਲ ਜਾਂਦੇ ਨੇਲ ਖ਼ਰਾਬ ਹੋ ਜਾਂਦੇ ਨੇ। ਇਸ ਮੌਸਮ ਵਿੱਚ ਸਟਾਰਟਿੰਗ ਵਿੱਚ ਹੋਇਆ ਹੈ। ਜਿਦਾਂ ਪਹਿਲਾ ਹੀ ਜਿਦਾਂ ਬੁਕਿੰਗ ਕਰ ਲੈ, ਪ੍ਰੀ ਬੁਕਿੰਗ ਹੋਣੀ ਚਾਹੀਦੀ ਹੈ। ਹੁਣ, ਲੋਕ ਏਦਾਂ ਜਾਂਦੇ ਆ, ਨਾ ਪਹਿਲੇ ਕੋਂਟਾ ਸਾਹਿਬ ਦੇਹਰਾਦੂਨ। ਸਾਰਾ ਰੂਟ ਲੈ ਕੇ ਸਾਰੀ ਜਗ੍ਹਾ ਘੁੰਮ ਕੇ ਜਾਂਦੇ ਆ। ਹਿੰਦਕੁੰਟ ਸਾਹਿਬ। ਹਾਂ। ਉਹ ਜਿੰਨੇ ਵੀ ਗੁਰਦੁਆਰੇ ਰਸਤੇ ਚ ਆਂਦੇ ਨੇ, ਉਹ ਸਭ ਸਾਰੇ ਗੁਰਦੁਆਰੇ ਸਾਹਿਬ ਵਿੱਚ। ਹੋ ਕੇ ਜਾਂਦੇ ਆ। ਹੋਰ, ਤੁਹਾਡੇ ਉਧਰ ਵੈਦਰ ਦਾ ਕੀ ਹਿਸਾਬ ਹਾ ਮੌਸਮ ਕਿੱਦਾਂ ਚੱਲ ਰਿਹਾ।
ਸਾਡੇ ਇੱਧਰ ਦੱਸਾਂ? ਮਤਲਬ, ਅਹ ਧੁੱਪ ਨੀ ਹੈ। ਪਰ
ਪਰ, ਗਰਮੀ ਪੂਰੀ ਹੈ। ਫੋਰਟੀ ਫਾਈਵ ਡਿਗਰੀ ਹੈ। ਇਸ ਟਾਈਮ।
ਮਤਲਬ, ਬਾਹਰ ਨਿਕਲਣ ਦਾ ਤੇ ਜੀਅ ਨੀ ਕਰਦਾ, ਇੰਨੀ ਜ਼ਿਆਦਾ ਗਰਮੀ ਹੈ।
ਆ। ਤੇ, ਬਰਸਾਤਾਂ ਹੋ ਰਹੀਆਂ, ਰੋਜ਼ ਕੇ ਹਲੇ ਚੰਗੀ ਤਰ੍ਹਾਂ ਨੀ ਨਹੀਂ, ਬਰਸਾਤ ਤਾਂ ਥੋੜੀ-ਥੋੜੀ ਮਤਲਬ, ਹਲਕੀ ਜਿਹੀ ਆਉਂਦੀ। ਆਉਂਦੀ ਹੈ।
ਤੇ, ਨਾਲ ਹੀ ਬਸ
ਤੇ, ਨਾਲ ਹੀ ਬਸ ਬੰਦ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋ ਗਰਮੀ ਹੁੰਦੀ ਹੈ। ਉਹਦੀ ਤਾਂ ਬਿਲਕੁਲ ਹੀ, ਹੱਦ ਦੀ ਹੀ ਖਤਮ ਹੈ, ਹ। ਬਿਲਕੁਲ, ਉਹ ਸਕਨ ਐਵੇਂ ਚਿਪ ਚਿਪ ਹੀ ਹੋ ਜਾਂਦੀ ਹੈ, ਇਸ ਮੌਸਮ ਵਿੱਚ ਨਾ।
ਸਕਕਿਨ ਚਿਪਚਿਪੀ, ਔਰ ਇੱਕ
ਏਦਾਂ ਬਿਲਕੁਲ, ਡਰਾਈਨੈਸ ਨੀ ਹੋ ਜਾਂਦੀ, ਹ।
ਫੇਸ ਏਦਾਂ ਡਰਾਈਨੈਸ ਜਿ ਹੋ ਗਈ ਹੈ ਅਜੀਬ ਜਿ, ਜਿਦਾਂ ਮਿਕਸ ਜਿ ਹੈ ਨਾ ਵੈਦਰ
ਡਰਾਨਸ ਹੋ ਜਾਂਦੀ, ਸਾਡੇ ਮਹ ਤੇ ਪਸੀਨਾ ਆਉਂਦਾ ਹੈ, ਅਸੀਂਓਨੂੰ ਸਾਫ਼ ਕਰਨੇ ਆ। ਤੇ ਉਹ ਸਾਫ ਕਰ ਕਰਕੇ ਨਾ, ਸਕਿਨ ਡਰਾਈ ਹੋ ਜਾਂਦੀ ਸਾਡੀ।
ਹਮ, ਹਮ।
ਇਹ ਇੱਕ ਵਾਰ ਤੇ, ਮੇਰੇ ਨਾਲ ਹੋ ਗਿਆ ਹ ਹਾਂ, ਨਹੀਂ ਉਹ ਤੁਸੀਂ ਕਰੀਮ ਲਗਾਓ। ਅਹ, ਕਿਹੜੀਏ ਰ ਸਨਸਕ੍ਰਰੀਨ ਵੀ ਆ, ਹਾਈਫਨ ਦੀ ਕਰੀਮ ਹੈ, ਅੱਛੀ ਉਹ। ਯ ਕਰ ਰਹੀ ਵੈਸੇ ਮੈਂ ਫਿਲਹਾਲ ਨਾ, ਕੋਕੋਨਟ ਵੋਟਰ ਯੂਜ ਕਰ ਰਹੀ ਹ। ਕੋਕੋਨਟ ਉਹ ਪੀ ਰਆਂ, ਕੋਕੋਨਟ ਓਇਲ ਫੇਸ ਤੇ ਲਗਾ ਰਹੀਆਂ। ਅੱਛਾ, ਹਾਂ, ਉਹ ਵੀ ਵਧੀਆ। ਸਕਿੰਨ ਤਾਂ ਵੀ ਖ਼ਰਾਬ ਹੋ ਜਾਂਦੀ ਮਤਲਬ ਪਾਣੀ ਵੀ ਘੱਟ ਪੀਓ, ਵਧੀਆ ਕੋਕੋਨਟ ਵਾਟਰ ਤੇ ਬਹੁਤ ਅੱਛਾ। ਤੁਸੀਂ ਪੀ ਰਹੇ ਹੋ ਤੇ ਓਹਦੇ ਨਾਲ ਸਕਿਨ ਵੀ ਅੱਛੀ ਹੋਏ ਗੀ, ਹਾਂਜੀ, ਮੈਂ ਓਹਿ ਕੋਕੋਨਟ ਵਾਟਰ ਪੀਣੀ ਆ ਡੇਲੀ। ਹੂੰ, ਔਰ ਆਪਣਾ ਕੋਕੋਨਟ ਓਇਲ ਲਗਾਇਆ, ਔਰ ਰਾਤੀ ਫੇਸ ਵਾਸ਼ ਕਰਕੇ ਆਲੋਵੇ ਵੇਰਾ ਜੈੱਲ, ਅੱਛਾ। ਮੈਂ ਇੱਕ ਦਿਨ ਲਗਾਇਆ ਏ, ਕੋਕੋਨਟ ਆਇਲ ਸਵੇਰੇ ਮਤਲਬ, ਬੈ ਮੈਂ ਨਾ ਰੋਜ਼ ਅ ਵੋਟਰ ਤੇ ਉਹਦਾ, ਅਹ ਗਲੀਸਰੀਨ ਦਾ ਮਤਲਬ ਕੁ ਸੇਮ ਕੁਆਂਟਿਟੀ 'ਚ ਪਾ ਕੇ ਨਾ, ਪੇਸਟ ਜਾ ਬਣਾ ਕੇ ਕੇ ਹੈ ਪੇਸਟ ਨੀ ਉਹ ਸਿਰਮ ਵੱਕਰ ਨੀ ਏ, ਸਪਰੇ ਕਰ ਲਿਆ ਫੇਸ ਤੇ। ਉਹੀ ਕਰਦੇ ਪਿਆ, ਠੀਕ ਏ, ਠੀਕ ਏ। ਇੱਕ ਵਾਰ ਮੈਂ ਉਹਦੇ ਉੱਤੇ ਕੋਕੋਨਟ ਆਇਲ ਲਗਾਇਆ, ਊਪ ਪਸੀਨਾ ਹੀ ਇੰਨਾ ਆਈ ਜਾਏ, ਓਇਲੀ-ਓਇਲੀ। ਜਾਂ ਤਾਂ ਬੰਦਾ ਰਾਤੀ ਲਗਾ ਕੇ ਸੋਏ, ਕੋਕੋਨਟ ਓਇਲ, ਹਨਾਂ।
ਅੱਛਾ।
ਪੇਸਟ, ਅੱਛਾ, ਤੁਸੀਂ ਰਾਤੀ ਲਗਾਉਦੇ ਹੋ ਮੋ ਦਿਨ ਚ'ਲਗਾ ਲੈਂਦੇ ਔ? ਰਾਤੀ, ਦੇਖੋ ਜਿੱਦਾਂ, ਜਿਆਦਾ ਨਹੀਂ ਨਿਕਲਣਾ ਹੁੰਦਾ ਨਾ, ਹੂੰ
ਮਤਲਬ ਸਕਿੰਨ ਦੇ ਉੱਤੇ ਗੱਲ ਐ, ਅਗਰ ਸਕਿੰਨ ਜ਼ਿਆਦਾ ਖ਼ਰਾਬ ਐ ਤੇ ਉਸ ਹਿਸਾਬ ਨਾਲ ਹੀ, ਮੈਂ ਚੀਜ਼ ਯੂਜ ਕਰਦੀ ਆ।
ਕਰਦੀ ਆ। ਹਾਂ, ਹਮੇਸਾਂ ਹਰ ਵੈਦਰ ਏਜ ਵਿਚ ਵੀ, ਸੇਮ ਚੀਜ਼ ਨੀ ਲੱਗਦੀ। ਹਾਂਜੀ ਹਾਂਜੀ, ਬਿਲਕੁਲ, ਉਸ ਅਕੋਰਡਿੰਗ ਚੀਜ਼ ਯੂਜ ਕਰਨੀ ਚਾਹੀਦੀ ਏ ਨਾ, ਅ ਜਿੱਦਾਂ ਦਾ ਮੁਸ ਮੋਸਮ ਹੋਏ, ਹਾ। ਮੈਂ ਐਸ ਇੰਨੀ ਗਰਮੀ ਦੇ ਮੌਸਮ ਵਿਚ ਮੈਂ ਸਪਰੇ ਕਰਨੀ ਆ, ਮੂੰਹ ਦੇ ਰੋਜ਼ ਵਾਟਰ ਔਰ ਗਲੇਚਰ ਦੀ ਬਸ, ਉਹਦੇ ਬਾਹਰ ਵੀ ਪਸੀਨਾ-ਪਸੂਣਾ ਆ ਕੇ ਸਭ ਧੁਬ-ਤਬ ਜਾਂਦੀ ਐ। ਚਲੋ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਚੱਲ ਯਾਰ, ਆਪਣਾ ਧਿਆਨ ਰੱਖਣਾ। ਸਕਿਨ ਦਾ ਧਿਆਨ ਰੱਖਣਾ, ਆਪਣਾ ਚਲੋ, ਠੀਕ ਐ, ਠੀਕ ਐ। ਓਕੇ ਜੀ। ਓਕ ਓਕੇ ਜੀ। ਥੈਂਕ‌ ਯੂ ਸੋ ਮਚ, ਓਕੇ ਬਾਏ।